ਸਸਰੀ ਕਾਲ ਜੀ ਹੋਰ ਕੀ ਹਾਲ ਨੇ?
ਬਸ ਮੈ ਤੇ ਵਦੀਆ ਤੁਸੀਂ ਦੱਸੋ ਤੁਸੀਂ ਠੀਕ ਓ?
ਹਾਂਜੀ-ਹਾਂਜੀ ਮੈਂ ਵੀ ਠੀਕ ਆ ਹੋਰ ਕੀ ਕਰ ਰਏ ਸੀ?
ਕੁਛ ਨਈ ਬਸ ਓ ਨਾ ਥੋੜਾ ਮੰਜਾ ਖ਼ਰਾਬ ਹੋਣਦਾ ਸੀ ਅੱਛਾ
ਆ ਤੁਆਡੀ ਆਵਾਜ਼ ਨਾ ਸਈ ਨੀ ਆ ਰਈ ਥੋੜੀ-ਥੋੜੀ।
ਮੈਂ ਕੈ ਰਈ ਸੀ, ਓ ਨਾ ਥੋੜਾ ਮੰਜਾ ਖ਼ਰਾਬ ਹੋਏਆਦਾ ਤੇ ਐਥੇ ਨਾ ਦੁਬਾਰਾ ਤੋਂ, ਦੁਬਾਰਾ ਤੋਂ ਨਾ ਏਥੇ ਨਾ ਹਵਾ ਬਾਰ ਰਈ।
ਅੱਛਾ-ਅੱਛਾ ਹਾਂ ਤੁਆਡਾ ਫੇਰ ਭਾੜੀ ਲਾਕਾ ਏ ਓਥੇ ਤੇ ਹੁਣ ਬਰਸਾ ਤਾਂ ਵੀ ਲਾਗੀਆ ਏ।
ਆ ਓਹੀ ਨਾ ਬਰਸਾਤਾਂ ਲੱਗ ਗੀਆ ਤੇ ਕਾਫ਼ੀ ਮੀਂ ਪੈਂਦਾ ਓਥੇ। ਤੇ ਫੇਰ ਬਾੜ ਆ ਜਾਂਦੀ ਏ ਕਾਫ਼ੀ ਨੁਕਸਾਨ ਹੁੰਦਾ ਏ।
ਅਰੇ ਬੌਤ ਨੁਕਸਾਨ ਹੋ ਜਾਂਦਾ ਐ ਬਾੜੀ ਚ ਤੇ ਤੁਸੀਂ ਤੇ ਆਮ ਵੇਖਦੇ ਹੋਵੋਗੇ ਲੋਕਾਂ ਨੂੰ ਹਨਾ?
ਹਾਂ, ਤੇ ਫੇਰ ਨਾ ਜੇਵੇਂ ਬਾਰ ਹੁੰਦੀ ਏ ਨਾ, ਤੇ ਫੇਰ ਜੀਥੇ ਆਉਂਦੀ ਏ ਹਾ ਤੇ ਫੇਰ ਓਥੇ ਦਾ ਕਾਫੀ ਨੁਕ ਸਾਨ ਵੀ ਹੋ ਜਾਂਦਾ ਏ ਲੋਕਾਂ ਦੇ ਘਰ ਵੀ ਸਾਰੇ
ਹਾਂ ਤੁਆਡਾ ਏਰੀਆ ਸੇਫ ਏ?
ਹਾਂ ਸਾਡਾ ਏਰੀਆ ਨਾ ਥੋੜੀ ਦੂਸਰੀ ਸਾਈਡ ਪੈਂਦਾ ਏ, ਤੇ ਜਿ ਥੇ ਨਾ ਉਹ ਹਾਂ ਸੜਕ ਦੀ ਦੂਸਰੀ ਸਾਈਡ ਪੈਂਦਾ ਤੇ ਓ ਉਹ ਸਾਈਡ ਆਉਦਾ ਜ਼ਿਆਦਾ ਨਾ ਕਿਉਂਕਿ ਉੱਥੇ ਡਾਇਰੈਕਟ ਹੈਗਾ ਹੈ, ਤੇ ਉਥੇ ਉੱਥੇ ਜ਼ਿਆਦਾ ਆਉਦਾ
ਅੱਛਾ- ਅੱਛਾ ਹਾਂ, ਫਿਰ ਤੇ ਠੀਕ ਏ ਸ਼ੁਕਰ ਐ, ਤੁਹਾਡਾ ਘਰ ਨੀ ਹੈਗਾ ਉਸ ਪਾਸੇ
ਹਾਂ ਉਹੀ ਨਾ, ਤੇ
ਫਿਰ ਤੁਸੀਂ ਕੀ ਕਰਦੇ ਓ
ਉਸ ਸਾਈਡ ਜਿਵੇਂ ਕਾਫੀ ਕਾਫੀ ਮੀਂਹ ਵਗੈਰਾ ਆਉਂਦਾ ਉਸ ਸਾਈਡ ਤੇ ਉੱਥੇ ਦੇ ਕਾਫ਼ੀ ਜਿਵੇਂ ਲੋਕਾਂ ਨੇ ਫਸਲਾਂ ਵੀ ਆਪਣੀਆਂ ਉਗਾਈਆਂ ਹੁੰਂਦੀਆਂ ਤੇ ਕਾਫੀ ਉਹਨਾਂ ਦੀ ਫਸਲਾਂ ਵੀ ਚਲੇ ਜਾਂਦੀਆਂ ਏ, ਤੇ ਬੜੇ ਸਾਰੇ ਲੋਕਾਂ ਦੇ ਤੇ ਘਰ ਓ ਉੱਜੜ ਜਾਂਦੇ ਆ
ਹਾਂ ਉਹ ਤੇ ਹੈ ਹੀ ਹੈ
ਹਨਾ, ਤੇ ਤੁਸੀਂ ਉਹਨਾਂ ਦਾ ਸੋ, ਹਾਂ ਤੁਸੀਂ ਉਹਨਾਂ ਦਾ ਸੋਚੋ ਜਿਨਾਂ ਦੇ ਘਰ ਨਹੀਂ ਹੁੰਦੇ ਜੋ ਐਵੇਂ ਸੜਕਾਂ ਤੇ ਹੁੰਦੇ ਆ ਉਹਨਾਂ ਵਾਸਤੇ ਜ਼ਿਆਦਾ ਨੁਕਸਾਨਦਾਇਕ ਹੈਗਾ ਹੈ ਓ ਨਾਲ ਉੱਥੇ ਤੇ ਘਾਹ ਵੀ ਬਿਖਰ ਜਾਂਦੇ ਹੋਣਗੇ
ਹਾਂ ਉਹ ਤੇ ਹੈ ਹੀ ਹੈ
ਜਾਨਵਰਾਂ ਦਾ ਕਿੰਨਾ ਨੁਕਸਾਨ ਹੁੰਦਾ ਹੋਏਗਾ, ਜੋ ਇਹ ਸਾਡੇ ਸੜਕਾਂ ਤੇ ਜਾਨਵਰ ਹੁੰਦੇ ਨੇ
ਹਾਂ, ਉਹੀ ਨਾ ਜਾਨਵਰ ਵੀ ਕਿੰਨੇ ਮਰ ਜਾਂਦੇ ਹੋਣਗੇ ਅੱਛਾ ਉੱਥੇ ਕੋਈ ਡੈਮ ਵਗੈਰਾ ਹੈਗਾ
ਹਾਂਜੀ ਤਾਂ ਹੀ ਉੱਥੇ ਨਾ ਡੈਮ ਹੈਗਾ ਹੈ ਉਸ ਸਾਈਡ ਤੇ ਮੀਂਹ ਆਉਂਦਾ ਹੈ, ਤੇ ਉਹ ਡੈਮ ਭਰ ਜਾਂਦਾ ਹੈ ਏ ਤੇ ਫਿਰ ਉਹਨਾਂ ਨੂੰ ਮਜਬੂਰਨ ਖੋਲਣਾ ਪੈਂਦਾ, ਤੇ ਫਿਰ ਸਾਰਾ ਉਹਦੇ
ਹਾਂ ਉਹ ਤੇ ਹੈ ਹੀ ਹੈ, ਉਹ ਤੇ ਹੈ ਹੀ ਹੈ
ਹਾਂ ਜਿੱਥੇ ਡੈਮ ਵਗੈਰਾ ਹੁੰਦੇ ਆ ਨਾ ਉੱਥੇ ਜ਼ਿਆਦਾ ਦਿੱਕਤ ਆਉਂਦੀ ਹੈ
ਹਾਂ ਤੇ ਫਿਰ ਉੱਥੇ ਕੋਈ ਆਉਂਦਾ ਮਤਲਬ ਅਹ ਡੋਨੇਸ਼ਨ ਵਗੈਰਾ ਕਰਨ
ਹਾਂ ਕਾਫ਼ੀ ਲੋਕ ਦੇਖੋ ਧ ਹੁੰਦਾ ਹੀ ਹੈ ਸਾਡੇ ਸ਼ਹਿਰ ਦੇ ਵਿੱਚ ਹੀ ਅਗਲ ਐਵੇਂ ਅਹ ਬਾਲ ਆ ਰਹੀ ਹੈ ਤੇ ਫੇਰ ਖੁਦ ਦਾ ਵੀ ਮਨ ਕਰਦਾ ਕਿ ਅਸੀਂ ਜਾ ਕੇ ਡੋਨੇਸ਼ਨ ਕਰ ਆਈਏ ਕਾਫ਼ੀ ਲੋਕ ਕਰ ਅਸੀਂ ਵੀ ਕਰਦੇ ਹਾਂ ਡ ਇੰਡੋਨੇਸ਼ਨ ਨਾ
ਤੁਸੀਂ ਕੀ ਕੀ ਡੋਨੇਟ ਕਰਕੇ ਆਉਂਦੇ ਹੋ
ਦੇਖੋ ਉਹਨਾਂ ਕੋਲ, ਅਸੀਂ ਵੈਸੇ ਸਭ ਕੁਛ ਹੀ ਕਰਦੇ ਹਾਂ ਜਿਵੇਂ ਪੀਣ ਦਾ ਪਾਣੀ ਹੋ ਗਿਆ ਪਾਣੀ ਦੇ ਦਿੰਦੇ ਹਾਂ ਹਾਂ ਸੁੱਕਾ ਰਾਸ਼ਨ ਦੇਤਾ ਜਿਵੇਂ ਆਟਾ, ਚਾਵਲ, ਦਾਲ, ਬਿਸਕਿਟ, ਰਸ ਬ੍ਰੈਡ ਐ ਸਭ ਚੀਜ਼ਾਂ ਦੇਖਤੀਆਂ ਔਰ ਤੇ ਔਰ ਜੋ ਓਹ ਨੀ ਹੁੰਦਾ ਰੇਡੀ ਟੂ ਈਟ ਫੂਡ ਆਂਉਦਾ
ਹਾਂ, ਹਾਂ। ਓਹੀ ਨਾ ਬੱਚੇ ਛੋਟੇ-ਛੋਟੇ ਬੱਚੇ ਹਾਂ ਛੋਟੇ-ਛੋਟੇ ਤੇ ਬੱਚੇ ਵੀ ਹੁੰਦੇ ਹੋਣਗੇ, ਹੈ ਨਾ। ਛੋਟ ਵਗੈਰਾ ਵੀ ਲੱਗ ਜਾਂਦੀ ਐ, ਹਾਂ।
ਕੇ ਆਣੇ ਆਂ, ਸਾਫ਼ ਕੱਪੜੇ ਦੇ ਆਉਂਦੇ ਆਂ। ਜਿਵੇਂ ਹੁਣ ਕੰਬਲ ਦੇਤੀ। ਬੈਡਸ਼ੀਟ ਦੇਤੀ, ਏਵੇ ਦੀ ਚੀਜ਼ਾਂ ਦੇਤੀਆਂ, ਟਾਵਲ ਦੇਤਾ।
ਹਾਂ। ਕਿੰਨਾ ਲੋਕਾਂ ਦਾ ਨੁਕਸਾਨ ਕਿੰਨਾ ਹੋ ਜਾਂਦਾ ਹੋਏਗਾ, ਘਰ ਸਾਰੇ ਉੱਜੜ ਜਾਂਦੇ ਨੇ।
ਕਾਫੀ ਨੁਕਸਾਨ ਹੁੰਦਾ ਏ, ਕਾਫ਼ੀ ਨੁਕਸਾਨ ਹੁੰਦੈ ਪਤਾ ਨੀ ਹੁਣ ਇੰਨਾ ਮੀਂਹ ਏ ਤੇ ਦੇਖੋ ਕੁਦਰਤੀ ਚੀਜ਼ ਹੈਗੀ ਐਂ। ਮੀਂਹ ਨੇ ਤੇ ਆ ਕਿਸੇ ਵੀ ਟੈਮ ਆ ਜਾਣੈ, ਰੋਕ
ਅਹੂੰ, ਹਾਂ, ਹਾਂ। ਸਹੀ ਕਹਿ ਰਹੇ ਓ
ਓਹ ਤੇ ਫਿਰ ਐਹ ਕਰ ਦੇਣਾ ਚਾਹੀਦੈ ਜਿਵੇਂ ਸਰਕਾਰ ਨੂੰ ਜਿਵੇਂ ਓਨਾਨੂੰ ਪਤਾ ਲੱਗ ਰਿਆ ਕਿ ਮੀਂ ਕਾਫ ਫੀ ਆ ਰਿਐ। ਡੈਮ ਭਰ ਰੇ ਤੇ ਸਰਕਾਰ ਨੂੰ ਐ ਐਲਾਨ ਕਰ ਦੇਣਾ ਚਾਈਦੈ ਕਿ ਐਧਰ ਐ ਵਾਲੇ ਪਾਸੇ ਦੇ ਏਰੀ
ਬਿਲਕੁਲ ਲੋਕ ਕਰ ਦੇਨੇ ਚਾਈਦੇ ਨੇ ਬਿਲ ਬਿਲਕੁਲ ਬੰਦ ਕਰ ਦੇਣਾ ਚਾਈਦਾ ਨਾ ਤੁਹਾਡੇ ਓਧਰ ਦਾ ਏਰੀਆ ਤੇ ਬਹੁਤ ਜਿਆਦਾ ਹੈਨਾ। ਹਾਈ ਰਿਸਕ ਤੇ ਵੇ।
ਹਾਂ, ਇੱਕ ਦੋ ਬਾਰ ਤੁਹਾਨੂੰ ਯਾਦ ਏ ਇੱਕ ਸਾਬ ਓ ਤੁਹਾਨੂੰ ਯਾਦ ਏ ਇਕ ਬਹੁਤ ਸਾਲ ਪਹਿਲੇ ਸਾਡੇ ਘਰ ਦੇ ਕੋਲ ਵੀ ਆਈ ਸੀ ਤਾਂ ਬੜੀ ਤਬਾਹੀ ਹੋਈ ਸੀ।
ਹਾਂ, ਮੈਂ ਤੇ ਕਹਿਨੀ ਆਂ ਤੁਸੀਂ ਓਹ ਜਗ੍ਹਾ ਛੱਡ ਦਿਓ।
ਹਾਂ, ਸੋਲਾ ਤਰੀਕ ਦੀ ਐਹੀ ਸੋਚ ਰੀ ਆਂ ਉਸ ਸਾਈਡ ਨਾ ਕਾਫੀ ਮੀਂਹ ਆੰਦੈ ਕਾਫੀ ਤਾਰ ਵਗੈਰਾ ਹੋਂਦੀ ਐ ਅਸੀਂ ਸੋਚ ਹੀ ਰਹੇ ਆਂ ਅਸੀਂ ਛੱਡ ਦੇਈਏ।
ਹਾਂ, ਤੁਸੀਂ ਵੀ ਫੇਰ ਗ ਅਹ ਹੈ ਤੇ ਹੈ ਹੀ ਏ, ਡਰ ਤੇ ਡਰ ਹੀ ਹੁੰਦੈ ਨਾ। ਚਲੋ ਤੁਸੀਂ ਬਹੁਤ ਸੇਫ ਜਗ੍ਹਾ ਤੇ ਰਹਿੰਦੇ ਪਏ ਓ ਪਰ ਹੈਗਾ ਤੇ ਤੁਆਡਾ ਵੀ ਪਹਾੜੀ ਇਲਾਕਾ। ਕਾ ਈ ਏ, ਕੁਛ ਵੀ ਹੋ ਸਕਦੈ ਬਰਸਾਤਾਂ ਲੱਗਦੀਐ ਜਦੋਂ।
ਹਾਂਜੀ ਓਹੀ ਨਾ, ਕੋਈ ਭਰੋਸਾ ਨੀ ਕਿਸ ਟਾਈਮ ਉਸ ਸਾਈਡ ਆਈਏ ਕਿ ਪਤਾ ਜੈਦਾ ਮੀਂਹ ਪਏ। ਤੇ ਏਸ ਸਾਈਡ ਵੀ ਆ ਜੇ, ਸਾਡੇ ਪਾਸੇ ਵੀ ਆ ਜਾਏ।
ਹਾਂ, ਓਹੀ ਨਾ ਵੈਸ ਸੇ ਹਾਂ ਤੇ ਤੁਆਡਾ ਤੇ ਥੋੜ੍ਹਾ ਵੈਸਾ ਏਰੀਆ ਈ ਨਾ ਅ ਲੋਕੀ ਘੁੰਮਣ ਫਿਰਨ ਜਾਂਦੇ ਨੇ ਤੇ ਗੱਡੀਆਂ ਤੁਆਡੇ ਘਰੋਂ ਦੇ ਅੱਗੋਂ ਦੀ ਲੰਘਦੀਐ ਹੈਨਾ।
ਹਾਂ, ਸਾਡਾ ਥੋੜ੍ਹਾ ਉੱਚਾ ਪਾਸਾ ਏ।
ਹਾਂ, ਤੁਆਡਾ ਵੀ ਪਹਾੜ ਹੀ ਮੰਨੇ ਤੇ ਪਹਾੜ ਹੀ ਜਾਣਗੇ ਨਾ।
ਹਾਂ, ਮਨੇ ਤੇ ਪਹਾੜ ਹੀ ਜਾਏਂਗੇ। ਅਸੀਂ ਵੀ ਸੋਚ ਹੀ ਰਹੇ ਆਂ ਕਿ ਅਸੀਂ ਛੱਡੀਏ।
ਹਾਂ, ਤੁਸੀਂ ਵੀ ਨਾ ਛੱਡ ਕੇ ਸ਼ਹਿਰ ਵਾਲੇ ਸਾਈਡ ਆ ਜੋ।
ਅਸੀ ਹੁਣ ਓਹੀ ਵੇਖ ਹਾਂਜੀ, ਕਿਸ ਸਾਈਡ ਲਈਏ ਦੇਖੋ ਹੁਣ ਜ਼ਮੀਨ ਲੈਨਾ ਆਸਾਨ ਥੋੜ੍ਹੀ ਹੈਗੈ। ਕਿੱਥੇ ਹੋਰ ਸ਼ਿਫਟ ਹੋਣਾ ਬੜਾ ਔਖਾ ਹੁੰਦਾ ਏ। ਕਿੱਥੇ ਹੋਰ
ਔਖਾ ਤੇ ਹਾਂ ਔਖਾ ਤੇ ਬਹੁਤ ਹੁੰਦੈ।
ਹੁਣ ਅਸੀਂ ਇਕ ਸੇਰ ਏ ਇਹ ਜਗਾ ਤੇ ਸਾਨੂੰ ਰੈੰਦੇ ਕਿੰਨੇ ਸਾਲ ਹੋ ਗਏ ਨੇ। ਹੁਣ, ਇੱਕੋ ਦਮ ਸ਼ਿਫਟ ਹੋਣਾ ਉਹ ਨਾ ਥੋੜਾ ਉਹ ਹੁੰਦਾ ਏ ਬੜਾ ਮੁਸ਼ਕਿਲ ਦਾ ਕੰਮ ਹੈਗਾ ਏ
ਹਾਂ ਉਹ ਤੇ ਮੁਸ਼ਕਿਲ ਦਾ ਤੇ ਕੰਮ ਹੈ ਈ ਏ ਬੰਦਾ ਹੁਣ ਇੱਕ ਜਗ੍ਹਾ ਤੇ ਰਹਿੰਦਾ ਪਿਆ ਉਸ ਜਗ੍ਹਾ ਨੂੰ ਛੱਡਣਾ ਹਨਾ ਬਹੁਤ ਮੁਸ਼ਕਿਲ ਕੰਮ ਹੈਗਾ
ਦੇਖੋ ਘਰ ਅ ਹਾਂ ਜਿਨਾ ਇਹ ਤੁਸੀਂ ਸੋਚੋ ਫਸਲਾਂ ਉਵਾਹੀਆ ਹੁੰਦੀਆ। ਕਿੰਨੀ ਫਸਲਾਂ ਦਾ ਨੁਕਸਾਨ ਹੋ ਜਾਂਦਾ ਹੈ।
ਫਸਲਾਂ ਦਾ ਤੇ ਬਹੁਤ ਨੁਕਸਾਨ ਹੋ ਗਿਆ। ਚਲੋ ਫਸਲਾਂ ਵੀ ਚਲੋ ਉਹ ਤੇ ਹੈ ਹੀ ਹੈ ਉਹ ਤੇ ਚਲੋ ਗਾਉ ਵਗੈਰਾ ਵਿੱਚ ਵੀ ਹੋ ਜਾਂਦਾ। ਫਸਲਾਂ ਦਾ ਨੁਕਸਾਨ ਜਦੋਂ ਭਾਰੀ ਬਾਰਿਸ਼ ਆ ਜਾਂਦੀ ਹੈ ਹਨਾ ਬਾਕੀ ਹੁਣ ਬਾੜ ਵਿਚ ਤੇ ਬਈ ਰੋਡ ਵੀ ਟੁੱਟ ਜਾਂਦੇ ਨੇ ਜਿੰਨੇ ਅਗਰ ਬ੍ਰਿਜਿਸ ਬਣੇ ਹੁੰਦੇ ਨੇ ਉਹ ਵੀ ਟੁੱਟ ਜਾਂਦੇ ਨੇ।
ਹਮ ਤੇ ਜ ਤੁਸੀਂ ਇਹ ਸੋਚੋ ਵੀ ਬਿਮਾਰੀਆਂ ਕਿੰਨੀਆਂ ਪੈ ਪੈਦਾ ਹੁੰਦੀਆਏ।
ਹਾਂ ਉਹ ਹੀ ਨਾ ਪਾਣੀ ਪੀਣ ਦਾ ਪਾਣੀ ਜਿਹੜੇ ਸਾਰੀ ਦੁਨੀਆਂ ਪੀਂਦੀ ਪਈ ਹੈ ਹਨਾ ਹੁਣ ਓਹੀ ਗੰਦਾ ਪਾਣੀ ਵੀ ਹੈਗਾ ਸਾਰਾ ਹਨਾ। ਡਿਸੀਜ਼ ਹੀ ਹੋਣੇ ਨੇ ਫੇਰ ਬਿਮਾਰੀਆਂ ਹੀ ਲੱਗਣੀਆਂ। ਹਾਂ-ਹਾਂ ਬਿਮਾਰੀ ਲੱਗਦੀਆਂ ਐਵੇਂ।
ਨਾਲੀਆਂ ਦਾ ਪਾਣੀ ਸਾਰਾ ਇਕਦਮ ਇਕੱਠਾ ਹੋ ਰਿਹਾ ਹੈ ਤੇ ਸਾਰੀ ਨਾਲੀਆਂ ਦਾ ਪਾਣੀ ਇਕਦਮ ਜੁੜ ਜਾਂਦਾ ਫਿਰ ਬਿਮਾਰੀਆਂ ਤੇ ਪੈਦਾ ਹੋਣੀਆਂ ਹ ਏ। ਇੰਨਾ ਤੁਹਾਨੂੰ ਪਤਾ ਈ ਹੈ ਬਾਰਿਸ਼ ਦੇ ਪਾਣੀ ਨਾਲ ਤੇ ਕਾਫੀ ਮੀਂਹ ਵਗੈਰਾ ਵੀ ਆਉ
ਹਾਂ ਬਿਮਾਰੀਆਂ ਹੀ ਲੱਗਣੀਆਂ।
ਜਿਵੇਂ ਡੇਂਗੂ ਬੜਾ ਹੋ ਜਾਂਦਾ ਮੱਛਰ ਕਾਫ਼ੀ ਪੈਦਾ ਹੋ ਜਾਂਦਾ ਹੈ।
ਅਰੇ ਬਿਮਾਰੀਆਂ ਦਾ ਘਰ ਏ ਸਹੀ ਕਹਿੰਦੇ ਬਿਮਾਰੀਆਂ ਦਾ ਤੇ ਘਰ ਹੈ ਹੀ ਹੈ ਫੇਰ ਕੋਈ ਲਾਈਟ ਵਾਈਟ ਨੀ ਆਣੀ ਹਨਾ ਇਲੈਕਟ੍ਰੀਸਿਟੀ ਹਨਾ। ਬਿਲਕੁਲ ਬੰਦ ਹੋ ਜਾਂਦੀ ਹੈ ਕਿਸੇ ਨਾਲ ਕੋਈ ਅਸੀਂ ਹਾਂ ਕਿਸੇ ਨਾਲ ਅਸੀਂ ਗੱਲ ਨੀ ਕਰ ਸਕਦੇ ਸਾਰੇ ਸੰਪਰਕ ਟੁੱਟ ਜਾਂਦੇ ਨੇ।
ਹਾਂਜੀ ਉਹੀ ਨਾ।
ਕਦੀ ਹੈ। ਲੋਕੀ ਫੇਰ ਇੱਥੋਂ ਦੀ ਉੱਥੇ ਭੱਜਦੇ ਫਿਰਦੇ ਨੇ ਕਿਸੇ ਨੂੰ ਲੋਕਾਂ ਨੂੰ ਘਰ ਨੀ ਮਿਲਦੇ ਬਹੁਤ ਦਿੱਕ ਦਿੱਕਤ ਏ ਕੀ ਏ ਤੇ। ਬੜੀ ਭਾਰੀ ਦਿੱਕਤ ਹੈ ਹਾਂ ਹੋਰ ਸੁਣਾਓ ਫੇਰ। ਆਗੇ ਹੋ ਕ ਅਜ ਹੀ ਅੱਛਾ ਕਦੋ।
ਲੋਕਾਂ ਨੂੰ ਤੇ ਕਾਫ਼ੀ-ਕਾਫ਼ੀ ਸਕਿਨ ਇਨਫੈਕਸ਼ਨ ਵੀ ਹੋਇਆ ਹੁੰਦਾ ਹੈ।
ਹਾਂ ਅਰੇ ਬਹੁਤ ਦਿੱਕਤ ਵਾਲੀ ਗੱਲ ਹੈਗੀ ਏ ਤੇ।
ਹਨਾ ਖਾਸ ਹੀ ਛੋਟੇ ਮਤਲਬ ਛੋਟੇ-ਛੋਟੇ ਬੱਚਿਆਂ ਨੂੰ ਦੇਖ ਕੇ ਬੜਾ ਤਰਸ ਆਂਦਾ ਏ। ਛੋਟੇ-ਛੋਟੇ ਬੱਚੇ ਮਤਲਬ ਪਰੇਸ਼ਾਨ ਹੋਏ ਹੁੰਦੇ ਆ ਰੋ ਰਹੇ ਹੁੰਦੇ ਆ।
ਹਮ ਮੈਂ ਤੇ ਹੋਰ ਜਗ੍ਹਾ ਵੀ ਵੇਖੀਆ ਉੱਥੇ ਤੇ ਛੋਟੇ-ਛੋਟੇ ਬੱਚੇ ਮਤਲਬ ਚੋਟਾਂ ਲੱਗੀਆਂ ਹੁੰਦੀਆਂ ਹਨਾ। ਲੋਕੀ ਉੱਥੇ ਬਲੱਡ ਵੀ ਡੋਨੇਟ ਕਰ ਕੇ ਜਾਂਦੇ ਨੇ ਹਨਾ ਲੋਸ ਹੋ ਜਾਂਦਾ ਬਹੁਤ ਬਲੱਡ ਦਾ ਵੀ। ਜਿਹਨਾਂ ਨੂੰ ਚੋਟਾਂ ਲੱਗ ਜਾਂਦੀਆਂ।
ਹੂੰ ਉਹੀ ਨਾ। ਅਸੀਂ ਤੇੇ ਉਹੀ ਨਾ ਸ ਸਾ ਹਾਂ। ਅਸੀਂ ਜਿਵੇਂ ਡਟੋਲ ਹੋ ਗਿਆ ਕੋਟਨ ਹੋ ਗਈ ਅਸੀ ਦੇ ਕੇ ਆਨੇ ਆ ਥੋੜਾ ਹੁਣ ਜਿੱਥੇ ਥੋੜੀ ਮੋਤੀ ਖਰਾਸ਼ ਵੀ ਆਈ ਦੀ ਏ ਜਿੱਥੇ ਫਿਰਮ ਚੋਟ ਆਏਗੀ ਉਥੇ ਸਹੀ ਹੋ ਜਾਏਗੀ ਥੋੜੀ ਬਹੁਤੀ ਤੇ ਹੋਏਗੀ ਨਾ ਸਹੀ।
ਹਾਂ ਉਹ ਤਾਂ ਹੈਈ ਐ।
ਹਾਂਜੀ ਚਲੋ ਫੇਰ ਹੁਣ ਦੇਖਾਂਗੀ ਮੈਂ। ਤੁਸੀਂ ਵੀ ਲਗਾਣਾ ਘਰ ਚੱਕਰ।
ਅੱਛਾ ਠੀਕ ਐ ਜੀ ਆਵਾਂਗੇ ਤੁਸੀਂ ਆਓ ਵੈਸੇ ਤੇ ਸਾਡਾ ਸੇਫ ਏਰੀਆ।
ਹਾਂ ਨਹੀਂ ਨਹੀਂ ਇੱਥੇ ਥੋੜੀ ਬਾਰਾਂ ਮਹੀਨੇ ਬਾਰਿਸ਼। ਆਂਦੀ ਰਹਿੰਦੀ ਐ ਥੋੜੇ ਘੁੰਮਣ ਵਾਲੀ ਜਗ੍ਹਾ ਤੇ ਹੈਈ ਇੱਥੇ ਵਧੀਆ।
ਹਾਂ ਨਹੀਂ ਨਹੀਂ ਆਵਾਂਗੇ ਜੀ ਆਵਾਂਗੇ।
ਚਲੋ ਫੇਰ ਆ ਮੈਂ ਵੀ ਆਵਾਂਗੀ।
ਹਾਂ ਚਲੋ ਫਿਰ ਠੀਕ ਐ ਜੀ ਸਤਿ ਸ੍ਰੀ ਅਕਾਲ।